ਹੈਲੋ।
ਹੈਲੋ।
ਸਸ ਸ਼੍ਰੀ ਕਾਲ ਜੀ।
ਸਸ ਸ਼੍ਰੀ ਅਕਾਲ ਜੀ। ਹੋਰ ਠੀਕ ਹਾਂਜੀ ਹਾਂ। ਵਧੀਆ ਤੁਸੀਂ ਦੱਸੋ?
ਵਧੀਆ ਜੀ, ਠੀਕ-ਠਾਕ ਈ।
ਹੋਰ ਕੀ ਕਰਦੇ ਓ?
ਕੁੱਛ ਨੀ ਵਿਹਲੇ ਸੀਗੀ।
ਅੱਛਾ। ਹੋਰ ਘਰੇ ਸਾਰੇ ਠੀਕ ਨੇ?
ਹਾਂਜੀ। ਠੀਕ-ਠਾਕ ਨੇ ਵਧੀਆ ਸਾਰੇ।
ਚਲੋ ਵਧੀਆ-ਵਧੀਆ।
ਆਪਣੇ ਵਧੀਆ ਸਾਰੇ ਠੀਕ-ਠਾਕ ਨੇ?
ਹਾਂਜੀ। ਹਾਂ ਆਪਣੇ ਵੀ ਸਾਰੇ ਵਧੀਆ
ਠੀਕ ਚੱਲ ਫੇਰ
ਤੁਸੀਂ ਦੱਸੋ, ਕੀ ਕਰ
ਅੱਜ, ਕੁਛ ਨਹੀਂ ਵੇਲੇ ਸੀਗੀ ਮੈ। ਅੱਜ ਆਪਾਂ ਤੀਆਂ ਬਾਰੇ ਗੱਲ ਕਰੀਏ ਜੀ।
ਹਾਂਜੀ। ਹਾਂ ਕਰ ਸਕਦੇ ਜੀ।
ਠੀਕ ਐ ਜੀ, ਚਲੋ ਜੀ ਪਹਿਲਾਂ ਤੀਆਂ ਆਈ ਪਹਿਲਾਂ ਤੀਆਂ ਕਿੰਨੀਆਂ ਵਧੀਆ ਲੱਗਦੀਆਂ ਹੁੰਦੀਆਂ ਸੀਆਂ।
ਹਾਂਜੀ ਹਾਂਜੀ।
ਹੋ ਗਈ ਦੋ-ਤਿੰਨ ਪੰਜ- ਛੇ ਸਾਲ ਹੋ ਗਈ। ਲੱਗੀਆਂ ਨੂੰ, ਹਰ ਇੱਕ, ਹਰ ਇੱਕ ਪਿੰਡ ਚ ਲੱਗਦੀਆਂ ਹੁੰਦੀਆਂ ਸੀਆਂ। ਤੇ ਪਹਿਲ- ਪਹਿਲ ਕੁੜੀਆਂ ਜਾਂਦੀਆਂ ਆਈ। ਤੇ ਜਿਹੜੀਆਂ ਸਾਗੁਣਾ ਹੁੰਦੀਆਂ ਆਈ। ਦੇਖੋ ਜੀ ਉਹ ਚੂੜੀਆਂ ਪਾ ਕੇ ਈ, ਆਰ ਸ਼ਿੰਗਾਰ ਲਾ ਕੇ ਈ ਤੇ ਐਨ ਵਧੀਆ ਤਿਆਰ, ਵਧੀਆ ਤਿਆਰ ਹੋ ਕੇ ਜਾਂਦੀਆਂ ਆਈ।
ਹਾਂਜੀ ਹਾਂਜੀ
ਹਾਂਜੀ ਤੇ ਛੋਟੇ -ਛੋਟੇ ਬੱਚੇ ਕੁੜੀਆਂ ਵੀ ਜਾਂਦੀਆਂ। ਉਹਨਾਂ ਨੂੰ ਕਿੰਨਾ ਚਾਅ ਹੁੰਦਾ ਸੀ, ਵੀ ਅਸੀਂ ਧੀਆਂ ਚ ਜਾਂਦੇ ਹਾਂ। ਤੇ ਉਹ ਉੱਥੇ ਹੀ ਦੇਖੋ, ਖਾਣ ਨੂੰ ਹੀ ਸਮਾਨ ਬਹੁਤ ਹੁੰਦਾ ਜਿਵੇਂ, ਗੋਲ ਗੱਪੇ ਹੁੰਦੇ ਕੁਲਚੇ
ਨਾਲੇ ਐਵੇਂ ਹੁੰਦਾ ਸੀਗਾ, ਵੀ ਜਿਹੜੀਆਂ ਬਹੀਆਂ ਹੋਈਆਂ ਕੁੜੀਆਂ ਸੀ, ਉਹ ਸਾਰੀਆਂ ਆਉਂਦੀਆਂ ਹੁੰਦੀਆਂ ਆਪਦੇ ਪੇਕੇੀ। ਵੀ ਅਸੀਂ ਤੀਆਂ ਮਨਾਉਣ ਜਾਂਦੇ ਹਾਂਗੇ, ਫੇਿਰ ਉਹ ਸਾਰੀਆਂ ਸਹੇਲੀਆਂ ਇਕ ਇਕੱਠੀਆਂ ਹੁੰਦੀਆਂ।
ਹਾਂਜੀ
ਫੇਿਰ, ਉਹ ਸਾਰੀਆਂ ਗੱਲਾਂ ਬਾਤਾਂ ਕਰਦੀਆਂ ਆਪਦੀਆਂ।
ਹਾਂਜੀ
ਕਿਉਂਕਿ, ਊ ਤਾਂ ਕੋਈ ਆਉਣ ਨੀ ਦਿੰਦਾ ਹੈਗਾ, ਬਹਾਨੇ ਨਾਲ ਬੇਚਾਰੀਆਂ ਸਾਰੀਆਂ, ਮਿਲ ਲੈਂਦੀਆਂ ਸੀਗੀਆਂ, ਆਪਦੇ ਇੱਕ ਦੂਜੇ ਨੂੰ
ਹਾਂਜੀ ਹੁਣ -ਹੁਣ ਟੈਮ ਆ ਰਿਹਾ ਹੀ। ਦੇਖੋ, ਹੁਣ ਕੋਾਲਜਾਂ ਚ ਤੇ ਸਕੂਲਾਂ ਚ, ਮਨਾਈਆਂ ਜਾਂਦੀਆਂ ਨੇ ਤੇ ਹੁਣ, ਸਕੂਲਾਂ ਤੇ ਕੋਾਲਜ
ਪਰ, ਫ਼ਿਰ ਵੀ ਹੁਣ ਉਵੇਂ ਨਹੀਂ ਨਾ ਬਨਾਈਆ ਜਾਂਦੀਆਂ ਅੱਗੇ ਤਾਂ ਜਿਵੇਂ, ਪਹਿਲਾਂ ਤਾਂ ਐਵੇਂ ਹੁੰਦਾ ਸੀਗਾ। ਵੀ ਦਸ, ਪੰਦਰਾਂ ਦਿਨ ਮਨਾਈਆਂ ਜਾਂਦੀਆਂ ਸੀਗੀਆਂ ਤੀਆਂ, ਹੁਣ, ਤਾਂ ਸਿਰਫ ਇੱਕ ਦਿਨ ਹੀ। ਮਨਾਈਆਂ ਜਾਂਦੀਆਂ ਨੇਗੀਆਂ, ਸਕੂਲਾਂ ਚ ਕਾਲਜਾਂ ਜਾਂ ਪਿੰਡਾਂ ਚ ਵੀ ਸਿਰਫ਼ ਇੱਕ ਦਿਨ ਹੀ ਮਨਾਈਆਂ ਜਾਂਦੀਆਂ ਨੇ
ਹਾਂਜੀ, ਹੁਣ ਪਿੰਡ ਚ ਮਨਾਈਆਂ ਜਾਂਦੀਆਂ ਨੇ ਵਧੀਆ, ਉਹਦੇ ਨਾਲ ਬਣਾਈ ਜਾਂਦੀ ਹੈ ਜਿਵੇਂ, ਚਾਰਖਾਈ ਵਧੀਆ ਸ ਉਹ ਕੀਤਾ ਹੁੰਦੀਆਂ, ਪੱਖੀਆਂ ਵਗੈਰਾ, ਚਰਖਾ
ਜੀ ਹਾਂਜੀ
ਵਧੀਆ, ਖਾਣਾ ਲਾਏ। ਤੇ ਹੁਣ ਐ, ਮਨਾਈਆਂ ਜਾਂਦੀਆਂ ਨੇ ਜੀ।
ਹਾਂਜੀ -ਹਾਂਜੀ ਨਾਲੇ ਹੁਣ ਤਾਂ ਸਿਰਫ਼ ਇੱਕ ਦਿਨ ਹੀ, ਮਨਾਈਆਂ ਜਾਂਦੀਆਂ ਨੇਗੀਆਂ।
ਹਾਂਜੀ
ਪਹਿਲਾਂ ਹੁੰਦਾ ਸੀਗਾ ਵੀ ਦਸ, ਪੰਦਰਾਂ ਦਿਨ ਹੀ ਮਨਾਈਆਂ ਜਾਂਦੀਆਂ ਸੀਗੀਆਂ, ਹੁਣ ਤਾਂ ਇੱਕ ਦਿਨ ਹੀ ਮਨਾਉਂਦੇ ਨੇ ਇ ਬਸ
ਹਾਂਜੀ
ਨਹੀਂ ਹੁਣ ਫੇਰ, ਪਹਿਲਾਂ ਵਾਂਗੂ ਵੀ ਨੀ ਮਨਾਈਆਂ ਜਾਂਦੀਆਂ, ਪਹਿਲਾਂ ਕਿਹੜਾ ਡੀਜ਼ੇ ਡੂਜੇ ਲੱਗਦੇ ਸੀ, ਹੁਣ ਤਾਂ ਜੇ ਇੱਕ ਦਿਨ ਮਨਾਈਆਂ ਜਾਂਦੀਆਂ ਨੇ, ਤਾਂ ਡੀ ਜੇ ਲੱਗਦੇ ਨੇਗੇ ਉਓਦਾਂ ਹੀ।
ਹਾਂਜੀ
ਪਹਿਲਾਂ ਤਾਂ ਐ ਹੁੰਦਾ ਸੀਗਾ, ਹਨਾ ਬ ਬੋਲੀਆਂ, ਪਾਉਂਦੀਆਂ ਸੀਗੀਆਂ, ਕੁੜੀਆਂ
ਹਾਂਜੀ
ਤਾਂ ਡੀਜੇ ਲਾ ਦਿੰਦੇ ਨੇ ਕਿ, ਬਸ ਨੱਚੀ ਜਾਓ। ਪਹਿਲਾਂ ਤਾਂ ਐਵੇਂ, ਕੋਈ ਐ ਦੁਕਾਨਾਂ ਵੀ ਨੀ ਇੰਨੀਆਂ ਲੱਗਦੀਆਂ ਸੀ, ਖਾਣ ਪੀਣ ਵਾਲੀਆਂ ਕੁੜੀਆਂ ਆਪਦੇ ਘਰੋਂ ਥੋੜੀਆਂ, ਥੋੜੀਆਂ ਚੀਜ਼ੀਆਂ ਲੈ ਕੇ ਜਾਂਦੀਆਂ ਹੁੰਦੀਆਂ ਸੀ, ਖਾਣ ਨੂੰ ਕੁਛ ਨਾ ਕੁੱਛ
ਹ
ਹੁਣ ਹੁਣ ਤਾਂ ਅੱ, ਜਿਵੇਂ ਗੋਲ ਗੱਪਿਆਂ ਵਾਲੀਆਂ ਰੇਹੜੀਆਂ ਜਾਂ ਜੂਸ ਵਾਲੀਆਂ।
ਹਾਂਜੀ- ਹਾਂਜੀ,
ਹਾਂਜੀ
ਤੁਹਾਡੇ ਪਿੰਡ ਲੱਗਦੀਆਂ ਹੁੰਦੀਆਂ ਨੇ,।
ਸਾਡੇ ਇੱਕ ਦਿਨ ਹੀ ਲੱਗਦੀਆਂ ਨੇ, ਹੁਣ ਤਾਂ ਜਿਵੇਂ ਪਹਿਲਾਂ ਤਾਂ ਵਧੀਆ ਲੱਗਦੀਆਂ ਸੀਗੀਆਂ।
ਹਾਂਜੀ,।
ਹੁਣ ਨ ਹੁਣ ਤਾਂ ਸਿਰਫ਼ ਇੱਕ ਦਿਨ ਹੀ ਲੱਗਦੀਆਂ ਨੇਗੀਆਂ ਸਾਡੇ ਹੀ,।
ਹਾਂਜੀ।
ਥੋਡੇ
ਇੱਕ ਦਿਨ ਇਹ ਲੱਗਦੀਆਂ ਨਹੀਂ।
ਅੱਛਾ ਸਾਰੇ ਕੀਤੀ ਮੈਨੂੰ ਲੱਗਦਾ ਇੱਕ ਦਿਨ ਹੀ ਲੱਗਦੀਆਂ ਨੇ ਹੁਣ ਤਾਂ।
ਆਓ ਜੀ। ਬਸ ਦੂਜ ਨੂੰ ਲਾਗ ਤੀਆਂ ਹੀ ਨਈ ਹਮ। ਦੂਜ ਤੋ ਇਕ ਦਿਨ ਪੈਲਾ ਈ ਇੱਕ ਦਿਨ ਪਹਿਲਾਂ ਹੀ ਮਹਿੰਦੀ ਲਾਈ ਯਾਂਦੀ ਐ। ੱਥਾਂ ਤੇ ਸਹਾਗਣ ਦੀ ਦਿਨ ਆ ਆਈ,
ਹਾਂ ਹਾਂ ਹਣ ਤਾਂ ਹੀ ਆ, ਪਹਿਲਾਂ ਵਧੀਆ ਲੱਗਦੀਆਂ ਹੁੰਦੀਆਂ ਸੀਗੀਆਂ ਹੁਣ ਤਾਂ ਬਸ ਇੱਕ। ਦਿ ਨੀ ਲੱਗਦੀਆਂ ਨੇਗੀਆਂ।
ਹਾਂਜੀ।
ਹਮ -ਹਮ
ਬਹੁਤ ਬ ਮੈਨੂੰ ਤੀਆਂ ਚ ਜਾਣਾ ਬਹੁਤ ਚੰਗਾ ਲੱਗਦਾ ਸੀ।
ਅੱਛਾ।
ਹਾਂਜੀ।
ਮੈਨੂੰ ਇਹਦਾ ਸਾਰੇਿਆਂ ਨੂੰ ਹੀ ਜਾਣਾ ਵਧੀਆ ਲੱਗਦਾ ਹੋਣਾ ਕਿਉਂਕਿ ਇੱਕ ਤਾਂ ਹਨਾ ਉਹ ਸਾਰੀਆਂ ਸਹੇਲੀਆਂ ਇਕੱਠੀਆਂ ਹੁੰਦੀਆਂ ਕਿਉਂਕਿ ਹੁਣ ਜਿਹੜੀਆਂ ਵਿਆਹੀਆਂ ਬਰੀਆਂ ਸੀਗੀਆਂ ਉਹ ਹੁਣ ਤਾਂ ਬੇਾਰੀਆਂ ਇਕੱਠੀਆਂ? ਓ ਹਨੂੰ ਕੋਈ ਤੋਰਦਾ ਨੀ ਹੈਗਾ ਫਰਾ
ਹੁਣ ਉਹ ਇੱਕ ਤੀਆਂ ਹੀ ਬਹਾਂਡਾ ਹੁੰਦਾ ਸੀ ਜਿੱਥੇ ਉਹ ਬਾਰੀਆਂ ਸਾਰੀਆਂ ਇਕੱਠੀਆਂ ਹੁੰਦੀਆਂ।
ਹਾਂਜੀ।
ਤਾਂ ਹੀ ਸਾਰਿਆਂ ਨੂੰ ਜਾਣਾ ਵਧੀਆ ਹੀ ਲੱਗਦਾ ਸੀਗਾ ਕੀ ਆ।
ਹਾਂਜੀ।
ਹੁਣ ਤਾਂ ਇਹ ਬਹੁਤ ਔਖਾ ਹੋਆ ਕਿਉਕਿ ਹੁਣ ਇੱਕ ਦਿਨ ਹੀ ਲੱਗਦੀਆਂ ਨੇਗੀਆਂ ਬਸ
ਹਾਂਜੀ।
ਨਾਲੇ ਹੁਣ ਤਾਂ ਮੈਨੂੰ ਲੱਗਦਾ ਕੁੜੀਆਂ ਆਪਦੇ ਸਹੁਰ ਧੀਆਂ ਮਨਾ ਲੈਂਦੀਆਂ ਨੇ ਪਹਿਲਾਂ ਤਾਂ ਪੇਕਿਆਂ ਦੀਆਂ ਹੁੰਦੀਆਂ ਸੀ। ਧੀਆਂ ਬਣਾਉਣ ਸਪੈਸ਼ਲ ਆ
ਹਾਂਜੀ।
ਹਾਂਜੀ ਹਾਂ।
ਹਾਂ ਹਾਂਜੀ ਫੇਰ ਤੁਹਾਨੂੰ ਵੀ ਤੀਆਂ ਜਾਣਾ ਵਧੀਆ ਲੱਗਦਾ ਸੀ।
ਹਾਂਜੀ ਹਾਂ ਮੈਨੂੰ ਬਹੁਤ ਵਧੀਆ ਲੱਗਦਾ ਤੀਆਂ ਤੇ ਜਾਣਾ।
ਆਪਾਂ ਤਾਂ ਹੀ ਕਹਿੰਦੇ ਹ ਵੀ ਹਰ ਸਾਲ ਦੀਆਂ। ਮਨਾਈਆਂ ਜਾਣ।
ਹਾਂਜੀ ਹਾਂ ਮੈਨੂੰ ਤਾਂ ਲੱਗਦਾ ਵੀ ਜਿਵੇਂ ਪਹਿਲਾਂ ਮਨਾਈਆਂ ਜਾਂਦੀਆਂ ਸੀ ਉਵੇਂ ਮਨਾਉਣੀਆਂ ਚਾਹੀਦੀਆਂ ਨੇ?
ਹਾਂਜੀ-ਹਾਂਜੀ। ਹਮ ਹਾਂਜੀ ਹ ਕਹਿੰਦੇ ਬਿਹਾਰ ਇੱਕ ਕੋਈ ਵੀ ਤਿਉਹਾਰ ਹੈ ਵੀ ਉਹਨੂੰ ਛੱਡੋਣਾ ਵੀ ਉਹਨੂੰ ਖੁਸ਼ੀ ਖੁਸ਼ੀ ਮਨਾਓ, ਜਿਸ।
ਹਾਂਜੀ -ਹਾਂਜੀ।
ਹਾਂਜੀ ਧੀਆਂ ਚ ਤਾਂ ਬੋਹਤ ਹੀ ਚੂੜੀਆ ਕਲਪਾਨ ਦਾ ਮੌਕਾ ਮਿਲ ਜਾਂਦਾ ਸੀ।
ਬਹਾਨੇ ਨਾਲ ਤਿਆਰ ਹੋ ਕੇ ਵੱਗ ਜਾਂਦੀਆਂ ਸੀ ਕੁੜੀਆਂ।
ਹਾਂਜੀ
ਸੋਹਣੇ-ਸੋਹਣੇ ਕੱਪੜੇ ਪਾ ਕੇ ਜਾਂਦੀਆਂ ਆਪਦੀਆਂ ਨਵੀਆਂ ਚੀਜ਼ਾਂ ਟੂਮਾਂ ਪਾ ਕੇ ਜਾਂਦੀਆ।
ਹਾਂਜੀ, ਬੋਲੀਆਂ ਵੀ ਪਾਂਦੀਆ ਕੋਈ ਆਪੇ ਘ ਸੱਸ ਦੇ ਪਾਦੀ ਬੋਲੀ ਸੀ ਕੋਈ ਆਦੇ ਘਰ ਆਏ ਦੇ ਪਾਦੀ ਬੋਲੀ।
ਜੀ ਹਾਂਜੀ।
ਹਾਂਜੀ
ਹੁਣ ਤੇ ਉਵੇਂ ਬੋਲਿਆ ਵੀ ਨੀ ਪੋਦੀਆ ਹੈਗੀਆਂ ਹੁਣ ਤਾਂ ਬਸ ਉਹੀ ਮਤਲਬ ਡੀਜੇ ਲਾ ਲੈਂਦੇ ਨੇ ਗੇ ਉਸ ਦਿ ਨੱਚੀ ਜਾਂਦੀਆ ਨੇ ਪਹਿਲਾਂ ਕੋਈ ਡੀਜੇ ਵੀ ਨੀ ਲਾਉਂਦਾ ਹੁੰਦਾ ਸੀ ਬਈ ਪਹਿਲਾਂ ਏਹ ਹੁੰਦਾ ਸੀਗਾ ਵੀ ਸਾਰੀਆ ਕੱਠੀਆ ਹੋ ਕੇ ਜਦੋ ਭੁੱਖ ਲੱਗਦੀ ਤਾਂ ਕੁੱਛ ਖਾ ਪੀ ਲੈਂਦੀਆ ਉਹ ਤੋਂ ਬਾਦ ਫਿਰ ਨੱਚਣ ਲੱਗ ਜਾਂਦੀ ਆ ਬੋਲੀਆਂ ਪਾਈ ਜਾਂਦੀਆ। ਕਦੇ ਆਪਦੀਆਂ ਸਹੇਲੀਆਂ ਤੇ, ਕਦੇ ਆਪਦੀ ਸੱਸ ਤੇ ਹਨਾ ਕਦੇ ਦਰਾਣੀ, ਜਠਾਣੀ, ਜੇਠ ਤੇ ਕਦੇ ਦਿਓਰ ਤੇ। ਕਦੇ ਆਪਦੇ ਘਰ ਆਲੇ ਤੇ ਕਿੰਨੀਆਂ ਬੋਲੀਆਂ ਹੁੰਦੀਆਂ।
ਹਾਂਜੀ
ਤਾਂ ਬਸ ਬੋਲੀਆਂ ਤਾਂ ਪਾਉਂਦੀਆ ਨੀ ਹੈਗੀਆ ਬਸ ਡੀਜੇ ਤੇ ਹੀ ਨੱਚੀ ਜਾਂਦੀਆ ਨੇ ਗਿਆ।
ਹਾਂਜੀ
ਹਾਂਜੀ ਹਾਂ।
ਵਧੀਆ ਹੁਣ ਦੇਖ ਲੋ ਹੁਣ ਕਿਤੇ ਆਪਾਂ ਜਾਂਦੇ ਨੀ ਹੈਗੇ ਆਪਣੀਆਂ
ਹਾਂਜੀ ਹਾਂ ਸੋ ਹਨਾ ਮਾੜਾ ਦੁਖੀ ਹੁੰਦਾ ਬੰਦੇ ਦਾ ਜਦੋਂ ਉਦੋਂ ਜਦੋਂ ਚਲੋ ਸਾਰੇ ਹੱਸ ਖੇਡਦੇ ਵਧੀਆ ਉਹ ਸਾਰੀਆਂ ਗੱਲਾਂ ਭੁੱਲ ਜਾਂਦਾ ਬੰਦਾ ਫੇਰ।
ਹੁਣ ਤੁਸੀਂ ਦੇਖਲੋ ਤੀਆਂ ਲੱਗਦੀਆਂ ਜੀ। ਹੁਣ ਆਪਣੀਆਂ ਆਪਾਂ ਸਹੇਲੀਆਂ ਨੂੰ ਮਿਲਦੇ ਹੁਣ ਆਪਾਂ ਤੋਂ ਮਿਲ ਲੀ ਨੀ ਜਾਂਦਾ ਈ।
ਹਾਂਜੀ, ਹਾਂ ਉਹੀ ਗੱਲ ਤਾਂ ਮੈਂ ਤੁਹਾਨੂੰ ਕਹਿਣੀ ਏ ਵੀ ਉਹ ਬਹਾਨਾ ਹੀ ਹੁੰਦਾ ਸੀ ਇੱਕ ਬਸ ਆਪਣੀਆਂ ਸਹੇਲੀਆਂ ਨੂੰ ਮਿਲਣ ਦਾ।
ਹਾਂਜੀ
ਕਿਉਂਕਿ ਉਹ ਟੈਮ ਸਾਰੀਆਂ ਆਪਦੇ ਪੇਕੇ ਘਰਾਂ ਆ ਜਾਂਦੀਆਂ ਸੀਗੀਆਂ ਤੀਆਂ ਤੇ। ਨਹੀਂ ਆਇਆ ਨੀ ਜਾਂਦਾ ਹੈਗਾ ਨਹੀਂ ਹੁਣ ਇ ਕੱਠੀ ਤਾਂ ਸਾਰੀਆਂ ਆ ਨੀ ਸਕਦੀਆਂ ਹੈਗੀਆਂ ਕੋਈ ਕਿਵੇਂ ਆਉਂਦੀ ਹੈ ਕੋਈ ਕਿਵੇਂ। ਮਲਬ ਦਿਨਾਂ ਤੱਕ ਫ਼ਰਕ ਪੈ ਜਾਂਦਾ ਫਿਰ ਸਾਰੀਆਂ ਤੋਂ ਕੱਠੀਆਂ ਨੀ ਹੋਇਆ ਜਾਂਦਾ ਹੈਗਾ।
ਹਾਂਜੀ
ਹਾਂਜੀ
ਹੋਰ ਈ ਪਹਿਲਾਂ ਤਾਂ ਹੀ ਤੀਆਂ ਬਣਾਈ ਕਰਦੇ ਗੰਠਾ ਲੈਈ ਆਂਦੇ ਤੇ ਨੂਣ ਲੈਈ ਆਦੇ। ਤੇ ਬਸ ਉਹ ਹਾਂ। ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਗੰਡਾ ਤੇ ਨੂਨ ਦੇ ਦਿੰਦੇ। ਬਸ ਉਹਦੇ ਨਾਲ ਹੀ ਟੈਮ ਪਾਸ ਕਰਿਆ ਦੇ ਸੀ ਛੋਟੇ-ਛੋਟੇ ਹੁੰਦੇ।
ਅੱਛਾ ਈ।
ਹਾਂਜੀ, ਪੈਲਾਂ ਦੇਖੋ ਯੀ ਪੈਲਾਂ ਨਾ, ਗੋਲਗੱਪੇ ਦੀਆਂ ਰੇੜੀਆਂ ਕੀਨੇ ਲਾਈਆਂ ਸੀਆਂ?
ਹਾਂਜੀ, ਹਾਂ ਬਸ ਆਪਦਾ ਕਦੇ ਬੋਲੀਆਂ ਪਾ ਲੈਂਦੀਆਂ ਕੁੜੀਆਂ, ਕਦੇ ਖੇਡਣ ਲੱਗ ਜਾਂਦੀ, ਪੀਚੋ ਖੇਡ ਲੈਂਦੀ, ਪੀਂਕਾ ਝੂਟ ਲੈਂਦੀਆਂ। ਜਾ ਕੋਟੜਾ -ਛਪਾਕੀ ਖੇਡੀ ਜਾਂਦੀਆਂ।
ਹਾਂਡੀ
ਬਸ, ਆਹੀ ਖੇਡਾਂ ਖੇਡੀ ਜਾਂਦੀਆਂ।
ਹਾਂ, ਹਾਂਜੀ।
ਕਦੇ, ਲੁਕਣ ਮੀਚੀ ਖੇਡਣ ਲੱਗ ਜਾਂਦੀਆਂ। ਜਾ ਗੱਲਾਂ ਆਪਦੇ ਦੁੱਖ -ਸੁੱਖ ਸਾਂਝੇ ਕਰ ਲੈਂਦੀਆਂ। ਹਾਂਜੀ, ਹਾਂ।
ਬੌਤ ਵਧੀਆ ਟੈ ਹੋਰ ਲੱਗਦਾ।
ਮਨਾਈਆਂ ਜਾਂਦੀਆਂ ਸੀ ਤੀਆਂ, ਹੁਣ ਉਵੇਂ ਨੀ ਮਨਾਈਆਂ ਜਾਂਦੀਆਂ, ਮੈਨੂੰ ਲੱਗਦਾ ਓਵੇਂ ਮਨਾਣੀਆਂ ਚਾਈਦੀਆਂ ਨੇ ਹੁਨ। ਤੀਆਂ ਵੀ।
ਹਾਂਜੀ।
ਜਿਵੇਂ ਪੈਲਾਂ ਮਨਾਈਆਂ ਜਾਂਦੀਆਂ ਸੀ, ਉਵੇਂ ਮਨਾਉਣੀਆਂ ਚਾਈਦੀਆਂ ਹੁਣ ਵੀ। ਚਲੋ ਬਹਾਨੇ ਨਾਲ ਨਾਲੇ ਸਾਰੇ ਕੱਠੇ ਹੋ ਜਾਂਦੇ ਆ, ਨਾਲੇ ਆਪਦੇ ਗੱਲਾਂ-ਬਾਤਾਂ ਕਰ ਲੈਂਦੇ ਆ।
ਹਾਂਜੀ।
ਹਾਂਜੀ ਹਾਂ, ਹਾਂਜੀ ਚਲੋ ਠੀਕ ਐ ਜੀ ਫਿਰ।
ਠੀਕ ਐ ਯੀ।
ਸਸ ਸ਼ੀ ਕਾਲ ਜੀ।
ਸਸ ਸ਼ੀ ਕਾਲ ਜੀ।